ਹੈਲੋ, ਸਤਿ ਸ਼੍ਰੀ ਅਕਾਲ ਜੀ ਹੋਰ ਤੁਸੀਂ ਕਿਵੇਂ ਹੋ ਜੀ। ਅਸੀ ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ-ਹੈਲੋ।
ਅਵਾਜ ਆ ਰੀ ਏ।
ਹੈਲੋ, ਹਾਂਜੀ-ਹਾਂਜੀ ਤੁਹਾਡੀ ਅਵਾਜ ਨੀ ਆ ਰਹੀ ਸੀ।
ਅੱਛਾ-ਅੱਛਾ, ਉਹ ਨੈਟਵਰਕ ਇਸ਼ੂ ਹੋਇਆ ਹੋਣਾ ਏ।
ਹਾਂਜੀ ਹਾਂ, ਤਾਂ ਹੀ ਕਰਕੇ ਜਦੋਂ ਕੋਈ ਨੈਟਵਰਕ ਇਸ਼ੂ ਹੋ ਜਾਂਦਾ ਹੈ ਫਿਰ ਆਵਾਜ਼ ਨਹੀਂ ਆਉਂਦੀ ਹੈਗੀ।
ਹਾਂਜੀ, ਹੁਣ ਆ ਰਹੀ ਹੈ ਤੁਹਾਨੂੰ ਮੇਰੀ ਆਵਾਜ਼।
ਹਾਂਜੀ, ਹਾਂ ਹੁਣ ਕਲੀਅਰ ਸੁਣ ਰਹੀ ਹੈ ਜੀ।
ਹਾਂਜੀ।
ਤਾਂ ਹਾਂਜੀ ਹਾਂ ਮੈਮ ਜ਼ਰੂਰ ਬਿਲਕੁਲ ਸੋਚਿਆ ਜੀ।
ਹਾਂਜੀ, ਫਿਰ ਤੁੱਸੀ ਕਿਦੇ ਤੇ ਗੱਲ ਕਰਨੀ ਐ ਅੱਜ।
ਅਸੀਂ ਅੱਜ ਗੱਲ ਕਰਨੀ ਹੈ ਪੰਜਾਬ ਦੀਆਂ ਖੇਡਾਂ ਬਾਰੇ ਮੈਮ
ਹਾਂਜੀ।
ਹੁਣ ਸਮੇਂ ਦੀਆਂ ਤੇ ਪੁਰਾਣੇ ਸਮੇਂ ਦੀਆਂ ਖੇਡਾਂ ਬਾਰੇ ਜੀ।
ਹਾਂਜੀ-ਹਾਂਜੀ।
ਜਿਹੜਾ ਪੰਜਾਬ ਹੈਗਾ ਉਹ ਖੇਡਾਂ ਪੱਖੋਂ ਬਹੁਤ ਜ਼ਿਆਦਾ ਅਮੀਰ ਹੈਗਾ।
ਹਾਂਜੀ-ਹਾਂਜੀ। ਹੈਲੋ। ਹੈਲੋ। ਹੈਲੋ। ਹੈਲੋ, ਆਵਾਜ਼ ਆ ਰਹੀ ਹੈ। ਹੈਲੋ। ਹੈਲੋ।